ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਅਕਾਲ
ਵਧੀਆ ਜੀ ਤੁਸੀਂ ਸੁਣਾਓ ਅੱਜ ਕਿੱਦਾਂ ਯਾਦ ਕਰ ਲਿਆ ਤੁਸੀਂ
ਹਾਂਜੀ ਬਸ ਬੈਠੀ ਸੀ ਤੁਹਾਡੇ ਯਾਦ ਆਈ ਤੁਸੀਂ ਤੇ ਫੋਨ ਕੀਤਾ ਨਹੀਂ
ਅੱਛਾ ਅੱਛਾ ਹੋਰ ਘਰ ਅੱਛਾ ਅੱਛਾ ਬਸ ਮੈਂ ਤੁਹਾਨੂੰ ਕਰਨਾ ਹੀ ਸੀਗਾ ਮੈਂ ਬਿਜ਼ੀ ਸੀ ਥੋੜਾ ਬੜੀ ਅੱਜ ਤੇ ਮੈਨੂੰ ਯਾਦ ਆ ਅਬਰ ਹੁਣ ਤੁਸੀਂ ਫੋਨ ਕੀਤਾ ਤੇ ਯਾਦ ਆ ਗਿਆ ਮੈਂ ਤੁਹਾਨੂੰ ਕਿਹਾ ਸੀ ਅੱਜ ਮੋਲ ਜਾਣਾ ਸੀਗਾ ਅਸੀਂ ਸ਼ੋਪਿੰਗ ਕਰਨ ਸੋਰੀ ਮੈਂ ਨਾ ਅੱਜ ਮੈਂ ਥੋੜੀ ਮੈਂ ਭੁੱਲ ਹੀ ਗਈ ਆ ਸੱਚੀ ਦੱਸਾਂ ਨਾ ਮੇਰੇ ਨਾ ਦਿਮਾਗ ਚੋਂ ਹੀ ਨਿਕਲ ਗਿਆ
ਹਾਂਜੀ ਓਈ ਤੁਹਾਡਾ ਨਾਲ ਗੱਲ ਹੋਈ ਸੀ ਸਗੋਂ ਤੇ ਉਸ ਤੋਂ ਬਾਅਦ ਫਿਰ ਗੱਲ ਹੀ ਨਹੀਂ ਹੋਈ
ਹਾਂਜੀ ਹਾਂਜੀ
ਹਾਂਜੀ ਤੇ ਸੰਡੇ ਨੂੰ ਜਾਣ ਦੀ ਗੱਲ ਹੋਈ ਸੀ ਫਿਰ ਤੁਹਾਡੀ ਕੋਲ ਹੀ ਨੀ ਆਈ
ਉਹ ਬਸ ਤੁਹਾਨੂੰ ਮੈਂ ਦੱਸਣਾ ਸੀਗਾ ਅੱਜ ਨਾ ਮੈਂ ਬਿਜ਼ੀ ਸੀ ਥੋੜਾ ਬਹੁਤ ਜ਼ਿਆਦਾ ਸਵੇਰ ਦੀ ਅੱਜ ਅਸੀਂ ਨਾ ਗਏ ਨੇ ਸੀਗੇ ਸਾਡੇ ਨਾ ਇਥੇ ਏਸੀ ਗੁਰਦੁਆਰਾ ਨਾ ਉੱਥੇ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਸੀਗਾ ਤੇ ਉਹ ਮੈਨੂੰ ਤੁਹਾਨੂੰ ਨਾ ਉਸ ਦਿਨ ਮੈਂ ਤੁਹਾਨੂੰ ਕਹਿ ਤਾਂ ਦਿੱਤਾ ਕਿ ਅਸੀਂ ਜਾਵਾਂਗੇ ਸੰਡੇ ਨੂੰ ਸ਼ੋਪਿੰਗ ਤੇ ਬਟ ਮੈਂ ਪਲੀਜ਼ ਸੰਡੇ ਦਾ ਪ੍ਰੋਗਰਾਮ ਹੈਗਾ ਸੀਗਾ ਬਾਅਦ ਚ ਉਹਨਾਂ ਨੇ ਦੱਸਿਆ, ਮੈਨੂੰ ਧਿਆਨ ਹੀ ਨੀ ਰਿਹਾ, ਕਿ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਜਾਵੇ। ਨੀ ਤਾਂ, ਮੈਂ ਤੁਹਾਨੂੰ ਕਾਲ, ਕਰਕੇ ਕਹਿ ਦੇਣਾ ਸੀਗਾ। ਵੀ ਸਾਡਾ। ਕੈਂਸਲ ਹੋ ਜਾਣਾ। ਕਿ ਉਸ ਦਿਨ ਮੈਂ, ਕਿ ਬੱਚਿਆਂ ਦਾ ਪ੍ਰੋਗਰਾਮ ਸੀ, ਤੇ ਜ਼ਰੂਰੀ ਸੀਗਾ, ਮੈਂ ਜਾਣਾ ਸੀਗਾ। ਤੇ। ਤਾਂ ਕਰਕੇ ਨਾ, ਫੇਰ ਮੈਨੂੰ, ਯਾਦ ਹੀ ਨੀ, ਰਿਹਾ ਤੁਹਾਨੂੰ।
ਹਾਂਜੀ ਕੋਈ ਨਹੀਂ ਬੱਚਿਆਂ ਦੇ ਵੀ ਪ੍ਰੋਗਰਾਮ ਜ਼ਰੂਰੀ ਸੀ ਕਿਉਂ ਬਈ
ਹਾਂ ਨਹੀਂ ਨਹੀਂ ਤੁਹਾਨੂੰ ਮੈਂ ਦੱਸਿਆ ਬੜਾ ਅੱਛਾ ਵਧੀਆ ਸੀਗਾ ਇਹ ਚਲੋ ਹਾਂ। ਨਹੀਂ, ਨਾਲੇ ਦੇਖੋ, ਬੱਚਿਆਂ ਨੂੰ ਅ- ਕਾਫ਼ੀ ਨੌਲੇਜ ਮਿਲ ਜਾਂਦੀ ਹੈ। ਥੋੜਾ ਲਾਲਚ ਤੋਂ ਹੀ, ਚਲੋ ਬੱਚੇ ਗੁਰਬਾਣੀ, ਕੰਠ ਕਰਦੇ ਨੇ। ਉਹਨਾਂ ਨੂੰ ਹੁੰਦਾ ਕਿ ਹਾਂ, ਸਾਨੂੰ ਕੋਈ, ਪ੍ਰਾਈਜ਼ ਮਿਲੇਗਾ। ਲਾਸਟ ਈਅਰ ਵੀ ਗਏ ਸੀ, ਨਾ। ਤੇ ਇਹਨਾਂ ਨੂੰ, ਬੈਗ, ਤੇ ਬੋਟਲ ਮਿਲਦੀ ਸੀ। ਬੜੇ ਖੁਸ਼ ਸੀ। ਇਸ ਵਾਰ ਕਹਿੰਦੇ ਸੀ। ਮੰਮਾ ਅਸੀਂ ਫੇਰ ਜਾਣਾ ਏ। ਅਸੀਂ ਫੇਰ ਪਾਰਟੀਸਪੇਟ ਕਰਨਾ ਏ। ਤੇ ਮੈਂ ਕਿਹਾ, ਕਰਲਓ ਤੁਹਾਨੂੰ, ਯਾਦ ਤਾਂ ਹੈਗਾ। ਕੁਛ ਇੱਕ, ਦੋ ਚੀਜ਼ਾਂ ਨਹੀਂ ਆ ਯਾਦ ਸੀਂ। ਮੈਂ ਕਿਹਾ ਤੁਹਾਨੂੰ, ਮੈਂ ਉਹ ਕਰਾ ਦਿੰਦੀ ਹਾਂ। ਤੇ ਬਸ ਉਹ ਥੋੜਾ ਤਿਆਰੀ ਚ ਭੀ। ਕਰਾਨ ਚ ਬਿਜੀ ਸੀ। ਤਾਂ ਮੈਨੂੰ ਟਾਈਮ ਨੀ, ਮਿਲਾ ਤੁਹਾਨੂੰ ਫੋਨ, ਕਰਨ ਦਾ। ਤੇ ਇਸ ਕਰਕੇ, ਮੈਨੂੰ ਯਾਦ ਵੀ, ਨੀ ਰਿਹਾ। ਤੁਹਾਨੂੰ ਕਹਿਣਾ। ਕਿ ਨਹੀਂ, ਪ੍ਰੋਗਰਾਮ ਸਾਡਾ, ਨਹੀਂ ਹੋਏਗਾ। ਚਲੋ ਕੋਈ ਨੀ, ਫੇਰ ਬਣਾ ਲਾਂਗੇ।
ਹਾਂਜੀ। ਉਹ ਤੇ, ਕੋਈ ਗੱਲ ਨੀ। ਦੇਖੋ ਸ਼ੋਪਿੰਗ ਤੇ ਕਾਰ ਆਵਾਂਗੇ। ਜਿਹੜੇ ਬੱਚਿਆਂ ਨੂੰ, ਮੌਕਾ ਮਿਲਦਾ ਹੈ। ਗੁਰਦੁਆਰੇ ਚ ਜੋ, ਕੀਰਤਨ ਕਰਦੇ ਨੇ। ਅਹ ਸ਼ਬਦ ਸੁਣਾਉਂਦੇ ਨੇ। ਉਹ ਜ਼ਿਆਦਾ ਜ਼ਰੂਰੀ ਏ। ਕਿਉਂ ਬਈ, ਬੱਚੀਆਂ ਕਿਉਂਕਿ ਇੱਕ ਦਿਨ ਤੇ। ਰੱਖੇ ਆ ਉਂਦਾ ਉਹਨਾਂ ਨੇ। ਫੇਰ ਬੱਚੇ ਨਾ ਜਾਂਦੇ। ਫੇਰ ਆਪਣੇ- ਆਪ ਨੂੰ ਹੀ ਰਹਿੰਦਾ। ਮਨ ਚ। ਕਿ ਬੱਚੇ ਅਸੀਂ ਸਾਡੇ, ਗਏ ਨੀ। ਆਂਦਾ ਹੋਵੇ ਬੱਚਿਆਂ ਨੂੰ ਕੁੁਛ।
ਹਾਂ, ਨਹੀਂ- ਨਹੀਂ, ਬੱਚੇ ਤੁਸੀਂ ਮੰਨਣਾ। ਪ੍ਰੋਗਰਾਮ, ਅੱਠ ਵਜੇ ਸਟਾਰਟ ਸੀ। ਤੁਸੀਂ ਮੰਨਿਆ ਬਾਰਾਂ ਵਜੇ ਤੱਕ ਮਤਲਬ, ਬੱਚੇ ਆਦੇ ਰਹੇ ਨੂੰ। ਬੜੇ ਦੂਰੋਂ- ਦੂਰੋਂ ਆਏ ਸੀ। ਸਾਡੇ ਆਪਣੇ ਸ਼ਹਿਰ ਤੋਂ। ਜਿਹੜੇ ਦੋ- ਦੋ, ਤਿੰਨ- ਤਿੰਨ, ਘੰਟੇ ਦੂਰ ਦੇ, ਸਫ਼ਰ ਕਰਕੇ ਬੱਚੇ ਆਏ ਦੇ ਸੀਗੇ। ਹੁਣ, ਮੈਂ ਖੁੱਦ ਦੇਖ ਕੇ, ਹੈਰਾਨ ਸੀ। ਚਲੋ ਸਾਡੇ ਬੱਚਿਆਂ ਨੂੰ ਵੀ, ਆਂਦਾ ਤਾਂ ਹੈ ਵੈ। ਜੁਪਜੀ ਸਾਹਿਬ, ਦੀ ਥੋੜੀ ਪੂੜੀਆਂ ਕਰ ਲੈਂਦੇ ਨੇ। ਝੁਪਈ ਸਾਹਿਬ ਕਰ ਲੈਂਦੇ ਨੇ। ਅ ਹਾਂ, ਤੇ ਜਿੱਦਾਂ ਉਹਨਾਂ ਨੇ ਪੰਜ ਪਿਆਰਿਆਂ, ਦੇ ਨਾਂ ਸੀਗੇ। ਤੇ ਅਲੱਗ- ਅਲੱਗ, ਜਿੱਦਾਂ ਨਾ ਉਹਨਾਂ ਨੇ, ਉਹ ਬਣਾਏ ਸੀ। ੳ, ਅ, ੲ, ਸ, ਹ। ਇਹਦਾ ਫਾਈਵ ਗਰੁੱਪ ਬਣਾਏ ਦੇ ਸੀ। ਜਿੱਦਾਂ, ਤਿੰਨ ਤੋ ਲੈ ਕੇ, ਛੇ, ਸਾਲ ਦੇ ਬੱਚੇਆਂ ਵਾਸਤੇ। ਥੋੜਾ ਉਹਨਾ ਨੇ, ਰੱਖਿਆ ਦਾ ਸੀਗਾ। ਜਿੱਦਾਂ ਮੂਲ ਮੰਤਰ, ਸੁਨਾਦਨ ਹਨਾ। ਜਾਂ ਜੈਕਾਰ ਲਾਣਾ ਉਹਨਾਂ ਨੂੰ, ਆਉਂਦਾ ਹੋਏ। ਜਾਂ ਜੂਪਜੀ ਸਾਹਿਬ, ਦਾ ਕਹਿ ਲੋੋ ਹਾਂ, ਪੰਜ ਪੌੜੀਆਂ। ਮਤਲਬ ਛੋਟਾ ਜਿਹਾ ਰੱਖਿਆ ਸੀ। ਦਸ ਗੁਰੂਆਂ ਦੇ ਨਾਮ, ਮਤਲਬ ਤਿੰਨ ਤੋਂ ਛੇ ਸਾਲ, ਦੇ ਬੱਚਿਆਂ ਦਾ ਸੀਗਾ। ਫੇਰ ਸੱਤ ਤੋ ਦਸ ਸਾਲ, ਦਾ ਸੀਗਾ। ਤੇ ਫੇਰ, ਏਦਾਂ ਹੀ, ਅੱਗ ਗਿਆਰਾਂ ਤੋਂ ਚੌਦਾਂ ਸਾਲ। ਤੇ ਫੇਰ ਉਸ ਤੋਂ ਬਾਅਦ, ਇੱਕੀ ਤੋਂ ਇੱਦਾਂ ਉਹਨਾਂ ਨੇ। ਪੰਜ ਗਰੁੱਪ ਬਣਾਏ ਦੇ ਸੀਗੇ। ਤੇ ਉਸਦੇ, ਹਿਸਾਬ ਨਾਲ ਫੇਰ ਮਤਲਬ। ਤੁਸੀਂ ਮੰਨਨਾ ਏ। ਇੰਨਾ ਮਤਲਬ ਵਧੀਆ ਸੀਗਾ। ਔਰ ਇੰਨੇ ਬੱਚੇ। ਮੈਂ ਤਾਂ ਦੇਖ ਕਿ ਹੈਰਾਨ ਇੱਕ ਬੱਚੇ ਦੇਖੋ, ਬਾਣੇ ਚ ਆਏ ਸੀਗੇ ਕਈ ਬੱਚੇ ਤਾਂ। ਪੂਰਾ ਇੰਜ ਬਾਣਾ ਪਾਇਆ ਤਾਂ। ਗੁਰੂ ਦਾ ਤੇ ਇੰਨੇ ਸੋਹਣੇ, ਲੱਗਦੇ ਤੁਸੀਂ ਨਾ। ਤੁਸੀਂ ਪਿਕਸ ਨੀ ਦੇਖਿਆ, ਲੱਗਦਾ। ਪਿਕਸ ਲਾਈਆਂ ਸੀਗੀਆਂ। ਤੇ ਬੱਚੇ ਪੂਰੇ ਤਿਆਰ ਕਰ ਤਿਆਰ ਸ਼ਸਤਰ ਸਜਾਏ ਦੇ, ਬਾਣੇ ਪਾਏ ਦੇ ਇੰਨੇ ਸੋਹਣੇ, ਲੱਗਦੇ ਪਏ ਸੀ ਨਾ। ਤੇ ਸਗੋਂ, ਮੇਰਾ ਮਨ ਚ, ਬੜਾ ਆਇਆ ਮੈਂ ਤਾਂ, ਹਾਂ ਬਚਿਆ ਨੂੰ ਨਾ। ਨੈਕਸਟ ਟਾਈਮ ਨਾ, ਅਸੀਂ ਵੀ ਇਸ ਬਹਾਨੇ, ਸਵਾ ਕੇ ਦਿੰਨੇ ਆ। ਦਮਾਲਾ ਸਜਾਣਗੇ, ਨਾਲੇ ਸ਼ਸਤਰ, ਲਿਆ ਕੇ ਦਾਂਗੇ। ਬੜੇ ਸੋਹਣੇ ਲੱਗਦੇ ਨੇ ਅਸੀਂ ਬੱਚੇ ਐ ਗੁਰੂ ਦਾ ਤਾਂ ਗੁਰੂ ਨੂੰ ਛਵੀ ਦਿਖਦੇ ਸੀ ਵਿੱਚ ਮੱਸੀਆਂ ਦੇ ਮੈਂ ਇੱਕ ਪਿਕ ਵੀ ਪਾਈ ਸੀ ਇੱਕ ਤਾਂ ਇੱਕ ਤਾਂ- ਕੁੜੀ ਬੜੀ ਪਿਆਰੀ ਮੈਨੂੰ ਲੱਗਦੀ ਪੀ ਸੀ ਤੇ ਮੈਂ ਉਹ ਕੁੜੀ ਨੂੰ ਬੁਲਾਇਆ ਕੋਲ ਮੈਂ ਕਿਹਾ ਆਓ ਬੇਟਾ ਤੁਹਾਡੇ ਨਾਲ ਲੈਣੀ ਐ ਦੇਖੀ ਹੁਣ ਤੁਸੀਂ ਦੇਖੀ ਨੀ ਮਨ ਇਹਦਾ ਸਟੇਟਸ ਦੇਖ ਕ ਨਾ ਮੇਰਾ ਮੈਂ ਲਗਾਈ ਸੀਗੀ ਬੜੀ ਪਿਆਰੀ ਲੱਗਦੀ ਪਿਸੀ। ਉਹ ਤਾਂ, ਬਹੁਤ ਪਿਆਰੀ, ਛੋਟੀ ਜਿਹੀ ਸੀਗੀ। ਹਾਂ, ਨਹੀਂ ਤੁਸੀਂ ਦੇਖਣਾ, ਬੱਚਿਆਂ ਨੂੰ ਪ੍ਰਾਈਜ਼ ਵੀ, ਉਹਨਾਂ ਨੇ ਦਿੱਤੇ ਨੇ। ਬਹੁਤ ਸੋਹਣੇ ਉਹਨਾਂ ਨੇ ਪ੍ਰਾਈਜ਼ ਦੇ ਤੇ ਬੱਚੇ ਬਹੁਤ ਖੁਸ਼ ਸੀ ਇਹਨਾਂ ਨੇ ਸਰਲੋਪਾਂ ਵੀ ਪਾਇਆ ਓਹਨਾ ਨੇ। ਤੇ ਸਾਰਿਆਂ ਦੀ ਪਿਕਸ ਮੈਂ ਪਾਇਆ ਸੀ ਮੈਂ ਹੁੰਦਾ ਬੱਚਿਆਂ ਨੂੰ। ਸਲਾਜਾਈ ਹੋ ਜਾਂਦੀ ਹੋ ਤੁਸੀਂ ਮੰਨਣਾ ਭੈਣਜੀ ਇੱਕ ਮਤਲਬ ਸੱਤ ਸਾਲ ਸੱਤ ਸਾਲ ਦੀ ਕੁੜੀ ਸੀਗੀ। ਭਾਈ ਪ ਨੀਦਾ ਬੱਚਾ ਕਿੰਨਾ ਕੁ ਹੁੰਦਾ ਜਿਵੇਂ ਸਾਡਾ ਬਰਮੀ ਸੀ।